ਕਾਲ ਜੇ
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ।
ਹਾਂਜੀ, ਵਧੀਆ ਤੁਸੀਂ ਸੁਣਾਓ ਵਧੀਆ।
ਬਸ ਵਧੀਆ ਵਧੀਆ ਹੋਰ। ਬਸ ਕੁਛ ਨੀ ਮੈਂ ਤਾਂ ਸਲਾਹ ਛੇਡਦੀ ਪਈ ਸੀ। ਫਿਰ ਮੈਂ ਕਿਹਾ ਚੱਲ ਤੁਹਾਨੂੰ ਫੋਨ ਕਰ ਲਾ।
ਅੱਛਾ ਅੱਛਾ ਬਸ ਮੈਂ ਵੀ ਬੱਚੇ ਕਹਿੰਦੇ ਪਏ ਨੇ ਨਾਨੀ ਘਰ ਜਾਣ ਵਾਸਤੇ। ਬਸ ਉਹਨੂੰ ਕਰਨ ਲੱਗੀ ਹੈ ਬੈਗ ਪੂਗ ਤਿਆਰ ਕਰਦੀ ਪਈ ਆ।
ਅੱਛਾ, ਕਿੰਨੇ ਦਿਨ ਦੀ ਛੁੱਟੀ ਮਿਲੀ ਹੈ।
ਦੋ-ਚਾਰ ਦਿਨ ਮੈਂ ਲਾ ਕੇ ਆਵਾਂਗੀ।
ਹਾਂਜੀ-ਆਂਜੀ, ਵਧੀਆ ਗੱਲ ਐ ਜੀ, ਘੁੰਮ
ਓਰ, ਹੁਨ ਤਾਂ ਵੈਸੇ ਛੁੱਟੀਆਂ ਨੇ ਜਿਵੇਂ ਮਰਜ਼ੀ ਦਿਨ ਰੈਜੀਏ। ਬੱਚੇ ਹੁਨ ਕਿਹੜਾ ਪੜ੍ਹਦੇ ਪਏ ਨੇ ਘਰ ਬੈਕੇ।
ਮੇਰੇ ਤਾਂ ਬੱਚੇ ਉਕਾ ਹੀ ਨੀ ਪੜ੍ਹਦੇ, ਥੋੜੇ ਬੱਚੇ, ਟਿਊਸ਼ਨ ਤੇ ਜਾਂਦੇ ਹੋਨਗੇ ਨਾ ਥੋਡੇ ਬੱਚੇ?
ਨੲੀਂ, ਮੇਰੀ ਤਾਂ ਕੁੜੀ ਟੂਸ਼ਨ ਵੀ ਨੀਂ ਜਾਂਦੀ, ਬਸ ਘਰ ਬਹਿ ਕੇ ਫੋਨ ਵੀ ਸਾਰਾ ਦਿਨ ਫੋਨ ਈ ਤੇ ਵੇਖਦੀ ਰੈਂਦੀ ਐ।
ਅੱਛਾ, ਮੈਂ ਤੋਨੂੰ ਇਸੀ ਕਰਕੇ ਤਾਂ ਫੋਨ ਕੀਤਾ ਸੀ, ਕਿ ਕੋਈ ਉਧਰ ਟਿਊਸ਼ਨ ਵਗੈਰਾ ਐ ਤੇ ਮੈਨੂੰ ਦੱਸੋ। ਮੈਂ ਆਪ ਬੋਤ ਪਰੇਸ਼ਾਨ ਹੋਈ ਪੀ ਆਂ, ਬੱਚੇ ਟਿਊਸ਼ਨ ਨੀ ਜਾਂਦਾ ਪਿਆ ਮੇਰਾ।
ਟੂਸ਼ਨ ਦਾ ਜੇ ਕੋਈ ਨੀਂ ਐ ਤ ਮੈਂ ਆਪ ਪੜ੍ਹਾ ਲੈਨੀਂ ਆਂ, ਟੂਸ਼ਨ ਬੱਚਿਆਂ ਨੂੰ ਮੈਂ ਪੜ੍ਹਾਨੀਂ ਆਂ, ਪਰ ਮੈਂ ਛੋਟੇ ਬੱਚਿਆਂ ਨੂੰ ਪੜ੍ਹਾਨੀਂ ਆਂ। ਵੱਡੇ ਬੱਚਿਆਂ ਨੂੰ ਨੀਂ ਪੜ੍ਹਾ ਸਕਦੀ।
ਕੋਈ ਨੀ, ਮੇਰੀ ਛੋਟੀ ਗੁੜੀਆ ਐਗੀ ਐ, ਅਗਰ ਕਓਗੇ ਤਾਂ ਮੈਂ ਤੁਆਡੇ ਕੋਲ ਭੇਜ ਦਾਂਗੀ।
ਹਾਂਜੀ, ਕੋਈ ਹੁਣ ਤਾਂ ਬਾਚ ਭੇਜਣਾ, ਹੁਣ ਤੇ ਮੈਂ ਆਪ ਸਗੋਂ ਮਾਈਕੇ ਚੱਲੀ ਸੀ ਆਪ
ਅੱਛਾ-ਅੱਛ, ਚਲੋ ਕੋਈ ਨੀਂ ਹੋ ਆਓ।
ਸ਼ਾਮ ਤੱਕ ਜਾਵਾਂਗੇ।
ਅੱਛਾ।
ਹੋਰ ਵਧੀਆ, ਬੱਚੇ ਪਰਿਵਾਰ ਠੀਕ ਐ ਸਾਰੇ।
ਹਾਂਜੀ-ਹਾਂਜੀ, ਸਭ ਵਧੀਆ ਔਰ ਤੁਸੀਂ, ਬਣਾ ਲਿਆ ਲੰਚ?
ਬਸ ਛੋਲੇ ਬਣਾ ਕੇ ਆਈ ਸੀਂ, ਤੜਕਾ ਲਾ ਕੇ ਆਈਆਂ, ਮਤਲਬ ਪਿਆਜ ਟਮਾਟਰ ਦਾ। ਹੁਣ ਜਾ ਕੇ, ਛੋਲੇ-ਛੂਲ ਪਾਵਾਂਗੇ ਵਿੱਚ। ਕਾਲੇ ਛੋਲੇ-ਕਾਲੇ ਛੋਲੇ।
ਅੱਛ-ਛਛਾ, ਆ ਸ਼ਨੀਵਾਰ ਐ ਆਂ ਕਾਲੇ, ਬੱਲੇ ਸਹੀ ਏ। , ਹੋਰ। ਬਸ ਵਧੀਆ, ਅਸੀਂ ਕੱਲ ਮਟਰ ਕੁਲਚੇ ਬਣਾਇਆ ਸੀ।
ਅੱਛਾ।
ਜਬੀ ਬਨਾਈ ਐ।
ਅੱਛਾ ਅਰਬੀ, ਅਰਬੀ ਅਸੀਂ ਲਈ ਦੀ ਐ। ਬਣਾਵਾਂਗੇ ਜੇ ਕੱਲ ਟੈਮ ਲੱਗਿਆ ਤੈ, ਮੈਂ ਤ ਚੱਲੀ ਆਂ, ਮੇਰੀ ਦਰਾਣੀ ਆਪੇ ਬਣਾਏਗੀ ਹੁਣ, ਜਿਦਾਂ ਬਣਾਣੀ ਹੋਏਗੀ ਏਨਾ।
ਸੲੀ ਐ- ਸੲੀ ਐ, ਛੁੱਟੀ ਤੇ ਚੱਲੇ ਓ।
ਨਾਲੇ ਚੱਲੀ, ਛੋਟੇ ਹਫਤੇ ਛੁੱਟੀਆਂ ਜਾਨਾ। ਹੁੰਹ, ਕੈਅ ਕੇ ਚੱਲੀ ਆ ਦੋ ਦਿਨ ਆਸ ਤੇ ਉਨ ਵੇਖਾਂਗ ਕਿੰਨੇ ਦਿਨ ਰੈਨੇ ਆਂ ਓਤੇ ਜਾ ਕੇ।
ਹਾਂ, ਗੱਲ ਤਾਂ ਠੀਕ ਅ। ਸੲੀ ਗੱਲ ਐ, ਬਸ ਹੋਮਵਰਕ ਕਰ ਲਿਐ ਥੋਡੇ ਬੱਚਿਆਂ ਨੇ?
ਨਹੀਂ, ਮੇਰੇ ਬੱਚਿਆਂ ਨੇ ਤਾਂ ਹੋਮਵਰਕ ਕਰ-ਕੁਰ ਲਿਆ ਵਾ ਕਦੋਂ ਦਾ। ਸਗੋਂ, ਟੂਸ਼ਨ ਵਾਲੀ ਮੈਡਮ ਨੇ ਜਾਣਾ ਸੀ ਨਾ। ਨਹੀਂ-ਨਹੀਂ, ਬੱਚਿਆਂ ਨੇ ਕੰਮ ਤੇ ਕਰ ਲਿਆ ਵੇ, ਮੇਰੀ ਕੁੜੀਆ ਨੇ ਕੰਮ ਹੋ ਗਿਐ ਸਾਰਾ। ਬਸ ਉਹ ਕੈਂਦੀ ਏ, ਕਿ ਮੈਨੂੰ ਕੋਲ ਬਠ ਮੈਂ ਸੋਂ ਕੈਨੀਂ ਆ ਕੋਲ ਬੈਅ ਕੇ ਪੜ ਲਿਆ ਕਰ, ਓਨੂੰ ਆਪ ਵੀ ਨੀ ਪੜਦੀ।
ਨਹੀਂ ਪੜੇ, ਕਰ ਲੈਂਨੇ ਕੋਈ ਗੱਲ ਨੀਂ, ਬੱਚੇ ਬਸ ਸਕੂਲ ਖੁੱਲਦੇ ਪੇਪਰ ਸ਼ੁਰੂ, ਅੱਛਾ ਮੈਂ ਤੁਆਡੇ ਨਾਲ ਇੱਕ ਹੋਰ ਗੱਲ ਕਰ ਸੀ, ਕਿ ਬੱਚੇ ਦੇ ਮੋਡਲ ਵਗੈਰਾ ਬਣਵਾਣੇ ਨੇ। ਬੱਚੇ ਮੋਡਲ ਵਗੈਰਾ ਬਨਵਾਨੇ ਨੇ, ਕੋਈ ਬਣਾਦੈ ਤੁਅਡੇ ਉਧਰ?
ਨੲੀਂ, ਸਾਨ ਤੇ ਨੀ ਆਏ ਕਲ ਮੋਡਲ ਵਗੈਰਾ, ਮੈਂ ਤਾਂ ਵੇਖੇ ਵੀ ਨੲੀਂ ਜੇ ਆਏ ਵੀ ਹੋਨਗੇ ਤਾਂ।
ਨੲੀਂ, ਥੋਡੇ ਛੋਟੇ ਮੁੰਡੇ ਦਾ ਹੋਏਗਾ ਤੋਡਾ ਬੇਟਾ ਮੇਰੀ ਜਿੰਨੀ ਏਜ, ਬੇਟੇ ਜਿੰਨਾ ਈ ਐਗਾ, ਉਨੂੰ ਵੀ ਆਇਐ ਤਾਂ ਤੁਆਡੇ ਬੱਚੇ ਨੂੰ ਵੀ ਆਇਆ ਹੋਨਾ। ਕੰਮ, ਤੁਆਡ ਗੁੜੀਆ ਨੂੰ ਵੀ ਆ ਐ, ਤੁਹਾ ਗੁੜੀਆਂ, ਮੈਂ ਤਦੀ ਫੋਨ ਕਰ ਰੲੇ ਸੀ, ਮੈਂ ਕਿਹਾ ਥੋਡੇ ਉੱਧਰ ਕੋਈ ਹੈ ਮੋਡਲ ਵਗੈਰਾ ਬਣਾਂਦੇ ਨੇ ਤੇ ਮੈਨੂੰ ਦੱਸੋ। ਮੈਂ ਬਨਵਾ ਲਾਂਗੀ ਫੇਰ ਨਾ, ਇੰਨਾ ਮੈਂਗਾ ਖਰਚਾ ਆ ਜਾਂਦੈ, ਯੇ ਵੌ, ਫਿਰ ਟਾਈਮ ਵੀ ਖਰਾਬ ਜਾਂਦੈ। ਮੈਂ ਸੋਚਿਆ ਬਜ਼ਾਰੋ ਬਨਵਾ ਲਾਂ, ਥੋਡੇ ਏਰੀਏ ਚ ਕੋਈ ਹੋਏਗਾ ਯਾ, ਤੁਸੀਂ ਤਾਂ ਨੀ ਬਣਾਂਦੇ?
ਨਹੀਂ ਅਸ ਮੈਂ ਤੇ ਅਜੇ ਤੱਕ ਵੇਖੇ ਵੀ ਨ ਸਹੀ ਦੱਸਾਂ ਤਾਂ ਮੈਂ ਕੰਮ ਮੈਂ ਤਾ ਕੰਮ ਕੁਮ ਕਰਾ ਦਿੱਤਾ ਵੇ ਸਕੂਲ ਦਾ ਮੋਡਲ ਗੱਲ ਮੈਂ ਤਾਂ ਵੇਖੇ ਵੀ ਨੀ। ਮੈਂ ਨੀ ਕੁਛ ਵੀ ਵੇਖਿਆ, ਔ ਤਾਂ ਵੇਖਾਂਗੇ ਹੁਨ ਤੁਸੀਂ ਕਿਆ ਵ। ਮੈਂ ਤੇ ਕਿਹਾ ਸੀ ਦੋ- ਤਿੰਨ ਦਿਨ ਰੈ ਜਾਣਗੇ ਤਾਂ ਵੇਖਾਂਗੇ।
ਠੀਕ ਹਾਂ ਗੱਲ ਤਾਂ ਠੀਕ ਹੈ, ਫਿਰ ਬੱਚੇ ਖ਼ਰਾਬ ਹੀ ਕਰ ਦਿੰਦੇ ਮੈਲੇ ਕਰ ਦਿੰਦੇ। ਡਸਟ ਵਗੈਰਾ ਵੀ ਲੱਗ ਜਾਂਦੀ ਏ। ਬਸ ਵਧੀਆ ਤੁਸੀਂ ਦਸੋ।
ਮੋ ਪਾਪਾ ਬੈਠੇ ਦੇ ਨੇ ਕਮਰੇ 'ਚ ਇਹਨਾਂ ਦੇ ਅੱਜ ਕੰਮ ਕੁਮ ਨੀ ਨਾ ਚੱਲਦਾ ਪਿਆ।
ਹਾਂ ਕਹਿੰਦੇ ਬੇਸੀ ਮੇਰੇ ਹਸਬੈਂਡ ਵੀ ਬਾਰਿਸ਼ ਵਾਲਾ ਮੌਸਮ ਹਾਂਜੀ, ਬਾਰਿਸ਼ ਵਾਲਾ ਮੌਸਮ।
ਕਾਰਖਾਨਾ ਹੀ ਚੱਲਦਾ ਬਯਾਂ ਨਾ ਲੇਬਰ ਗਈ ਦੀ ਐ।
ਅੱਛਾ-ਅੱਛਾ ਲੇਬਰ ਜੂਨ ਦੀ ਛੂੱਟੀ ਮਨਾਣ ਗਈ। ਜੂਨ ਦੀ ਛੁੱਟੀ ਮਨਾਉਣ ਗਈ ਦੀ ਏ।
ਨਹੀਂ-ਨਹੀਂ ਪਤਾ ਨੀ ਕਿਉਂ ਕੰਮ ਹੀ ਨੀ ਐ ਮੰਦਾ ਚੱਲਦਾ ਹੋਣਾ ਮੇਰਾ ਸਾਨੂੰ ਪਤਾ ਨੀ।
ਸਈ ਐ- ਸਈ ਐ, ਚਲੋ ਹੋਰ ਦੱਸੋ।
ਬਸ ਵਧੀਆ। ਔ ਤੁਸੀਂ ਨੀ ਗਏ ਘਰ, ਪਿਛਲੇ ਸਾਲ ਅਸੀਂ ਗਏ ਨੀ ਹੁਣ ਵੀ ਸਗੋਂ ਸਲਾਹ ਬਣਾਂਦੇ ਨੇ ਜਾਣਦੀ। ਫਿਰ -ਫਿਰ ਕੈਂਸਲ ਹੋ ਜਾਂਦੀ ਇਹਨਾਂ ਦੀ ਜਾਵਾਂਗੇ-ਜਾਵਾਂਗੇ ਫੇਰ ਨੀ ਜਾ ਪਾਂਦੇ ਆ।
ਬੰਦਿਆਂ ਨੂੰ ਪਤਾ ਨਾ ਆਪਣਾ ਹਿਸਾਬ-ਕਿਤਾਬ ਜਾਣ ਦਾ, ਆਣ ਦਾ, ਪੈਸਿਆਂ ਦਾ ਜੋ ਬੰਦੇ ਕੇਣਗੇ ਓਵੇਂ ਹੋਏਗਾ ਨਾ।
ਹਾਂ, ਤੁਹਾਡੇ ਗੱਲ ਬਕੁਲ ਸਹੀ ਏ ਸਾਡੇ ਕਹਿਣ ਤੋਂ ਨਾ ਕੋਈ ਚੱਲਣ ਵੈ।
ਜੀ ਉਨਾਂ ਨੂੰ ਆਪਣਾ ਹਿਸਾਬ ਪਤਾ।
ਹਮ। ਹੋਰ ਸੁਣਾਓ, ਹੁਣ ਤੁਸੀਂ ਨੀ ਗਏ ਕਿੱਥੇ?
ਬਸ ਮੈਂ ਪੈਕੇ ਹੋ ਆਈ ਬਸ ਹੁਣ ਮੇਰਾ ਕਿਧਰੇ ਵੀ ਜਾਣ ਤੇ ਤੇਰਾ ਮੂਡ ਨਹੀਂ ਹੈ ਮਨ ਨਹੀਂ ਹੈ ਕਿਧਰੇ ਵੀ ਜਾਣ ਤੇ। ਇੱਕ ਤਾਂ ਖਲੇਰਾ ਬੜਾ ਪੈਂਦਾ ਜਾਣ ਦਾ ਵੀ ਫਿਰ ਆ ਕੇ ਸਾਂਭਣ ਦਾ ਵੀ ਮੇਰੇ ਹਸਬੈਂਡ ਪਏ ਤੇ ਨੇ ਮਗਰ ਗੁਰਦੁਆਰੇ ਦੇ ਬਸ ਔ ਸੰਡੇ ਸਾਡਾ ਬੀਜੀ ਹੋ ਜਾਂਦਾ ਏ ਹੁਣ ਨੈਕਸ ਸੰਡੇ ਦੇਖਾਂਗੇ।
ਅੱਛਾ -ਅੱਛਾ, ਸਾਡੇ ਦਾ ਤਾਂ ਪਤਾ ਹੀ ਨਹੀਂ ਆਂ।
ਅੱਛਾ।
ਕਹਿੰਦੇ ਨੇ ਜਾਵਾਂਗੇ ਫੇਰ ਕਂਹਿ ਸੋ ਕਲ ਇਨਾ ਨੇ ਕਿਹਾ ਸੀ, ਮੇਰੇ ਦਿਓਰ ਨੇ ਕਿਹਾ ਸੀ। ਦਰਾਣੀ ਨੂੰ ਪੈਕਿੰਗ ਕਰਲੋ, ਫਿਰ ਪਤਾ ਨ ਕੀ ਹੋਆ ਵੇ ਘਰ ਆਕੇ ਚੁੱਪ ਹੋਗੇ ਬੋਲੇ ਨੀ ਮੈਂ ਕਿਹਾ ਮੈਂ ਤੇ ਅਪਣੇ ਘਰ ਚੱਲੀ ਆ ਜਦੋ ਜਾਣਾ ਹੋਏਗਾ ਮੈਨ ਫੋਨ ਕਰ ਦੇਣਾ।
ਸਹੀ ਏ -ਸਹੀ ਏ। ਔਈ ਮੈਂ ਕਹਿ ਰੀ ਆ ਨਾ ਸਭ ਆਪਣਾ ਹਿਸਾਬ-ਕਿਤਾਬ ਦੇਖਦੇ ਆ ਨਾ।
ਹੋਰ ਦੱਸੋ।
ਹ ਬਸ ਵਧੀਆ ਤਾਂਗ ਕਰਦੇ ਬਏ ਨੇ ਪਿਓ-ਪੂਤਰ ਦੋਨੋ ਆਪਸ 'ਚ ਬੈਗ ਚੁੱਕ ਕੇ ਸੁਟਤਾ ਵਾ ਮੇਰਾ। ਥੱਲੇ ਜ਼ਮੀਨ ਤੇ ਮੈਂ ਕਿਹਾ, ਸ਼ਾਇਦ ਪਿੰਡਾਂ ਲੂਸਦਾ ਪਿਆ ਵੇ ਮਾਰ ਖਾਣ ਵਸ ਆਹੋ।
ਉੱਥੇ ਮੇਰਾ ਦੋ ਉੱਥੇ ਮੇਰੇ ਭਰਾ ਦਾ ਮੁੰਡਾ ਏ ਨਾ ਉਹ ਵੀ ਮਤਲ ਸ਼ਲੋਕ ਓਚਾਰਣ ਬੜੇ ਸੋਹਣੇ-ਸੋਹਣੇ ਕਰਦਾ।
ਅਰੇ ਵਾਹ ਭਰਾਵਾਂ ਬੜੀ ਵਧੀਆ ਤੁਹਾਡੀ। ਬੋਲੀ ਬੜੀ ਵਧੀਆ ਤੁਹਾਡੀ ਓਫ਼।
ਹਮ-ਮ ਹਾਂਜੀ ਸਾਡੀ ਬੋਲੀ ਤਾਂ ਏਂਜ ਈ ਆ ਤੇ ਉਹ ਕਹਿੰਦੇ ਗਾਣਾ ਗੁਣਾ ਸਿੱਕ ਕੇ ਆ ਜਾਂਦਾ ਵੇ। ਮੈਂ ਕਿਹਾ ਹੁਣ ਇਹਨੂੰ ਵੇਖਾਂ ਘਰ ਵੇਖਾਂ, ਸਾਡਾ ਵੀ ਦਿਲ ਕਰਦਾ ਕਿੱਥੇ ਜਾਣ ਦਾ।
ਬਿਲਕੁਲ-ਬਿਲਕੁਲ ਜੀ, ਕੋਈ ਨੀ ਬੱਚੇ ਨਾ ਮੈਂ ਤਾਂ ਕਹਿੰਨੀ ਆਂ, ਤੁਸੀਂ ਆਪਣੇ ਪੇਕੇ ਜਾਓਗੇ ਨਾ ਸੱਦ ਲੈ ਕਿਸੇ ਇੱਕ ਵੀਡਿਓ ਚ ਪਾ ਦੋ ਇਹਨੂੰ।
ਉਹ ਨਹੀਂ ਐਕਟੀਵਾ ਤੇ, ਤਾਂ ਬੜੀ ਦੂਰ ਦੀ ਜਾਣਾ ਪੈਂਦਾ ਵਾ।
ਐਕਟੀਵਿਟੀ ਤੈਨੂੰ ਪਤਾ ਈ ਐ ਐਨੀ ਦੂਰ-ਦੂਰ ਨੇ।
ਹੂੰ-ਹੂੰ। ਕਦ ਤੱਕ ਏ।
ਜਿੱਥੇ ਮਰਜ਼ੀ-ਜਿੱਥੇ ਮਰਜ਼ੀ ਤੁਸੀਂ ਕੱਪੜੇ ਪਾਣਾ ਪੈਣੇ, ਜਿੱਥੇ ਮਰਜ਼ੀ ਲੈ ਕੇ ਚ ਚਲੇ ਜਾਓ। ਉੱਥੇ ਤਾਂ ਫੇਰ ਪੈਸੇ ਤਾਂ ਲੱਗਦਾ ਹੀ ਨੇ, ਦੋ ਹਜ਼ਾਰ ਮੰਗਦਾ, ਪੰਦਰਾਂ ਸੌ ਮੰਗਦਾ।
ਹਾਂ, ਬਸ ਪੈਸੇ ਵਗੈਰ ਤਾਂ ਕੋਈ ਗੱਲ ਈ ਨੀ ਐ, ਕੋਈ ਗੱਲ ਈ ਨੀ।
ਜਇਆ ਨੀ ਨਾ ਜਾਂਦਾ।
ਹੂੰ, ਸਹੀ ਗੱਲ ਏ, ਚਲੋ ਹੋਰ
ਬਸ ਵਧੀਆ, ਹੋਰ ਤੁਸੀਂ ਦੱਸੋ।
ਬਸ ਵਧੀਆ, ਔਰ ਤੁਸੀਂ। ਏਨੀ ਗਰਮੀ ਜਲਦੀ ਪਈ ਏ, ਯਾਰ ਥੋਡੇ ਮੌਸਮ ਓਦਰ ਕਿਹੋ ਜਾ ਹੈਗਾ, ਸਾਡੇ ਏਥੇ ਤਾਂ ਪੂਰੀ ਗਰਮੀ ਐ।
ਸਾਡਾ ਤਾਂ ਮੌਸਮ ਤੇ ਤਾਂ ਹੈ ਸੀ ਨਾ ਬਾਰਿਸ਼ ਆਈ ਦੀ ਸੀ, ਹੁਣ ਬਾਰਿਸ਼ ਜਿਵੇਂ ਬਾਰਿਸ਼ ਬੰਦ ਹੋ ਗਈ ਏ, ਨਾ ਹੀ ਥੋੜਾ ਜਾ ਧੁੱਪ ਹੋ ਗਈ ਐ ਕੱਪੜੇ ਸੁੱਕਣੇ ਸਗੋਂ ਪਾਏ ਦੇ, ਲਾਹ ਕੇ ਵੀ ਲਿਆਵਾਂ ਆਪਣੇ। ਜਿਹੜੇ ਨਾਲ ਲੈ ਕੇ ਜਾਣੇ ਨੇ।
ਜੀ ਬਿਲਕੁਲ-ਬਿਲਕੁਲ।
ਬੱਚੇ ਨੇ ਪੱਥੇ ਪਥੇ ਗੱਲ ਕਰੋ ਜਾਊਂ, ਓਹ ਚੀਕਾ ਬਾਕਾ ਪਾਣ ਲੱਗ ਜਾਂਦੇ ਨੇ।
ਹੂੰ। ਹਾਂਜੀ, ਬਸ ਤੁਸੀਂ ਥੋੜਾ ਆਪਣਾ ਕਿਸੇ ਹੋਰ ਕਮਰੇ ਚ ਜਾ ਕੇ ਆਰਾਮ ਨਾਲ ਤੁਹਾਨੂੰ ਪਤਾ ਕੋਈ ਫੋਨ ਕਰਦਾ, ਚਲੋ ਹੋਰ ਦੱਸੋ। ਹੈਲੋ। ਹੈਲੋ। ਕੀ-ਕੀ ਕੰਮ ਕਰ ਲਿਆ ਇਹਨੇ?